ਹੈਲੋ।
ਹਾਂਜੀ, ਸ਼ਾਸਰੀ ਕਾਲ
ਕਾਲ ਜੀ, ਹੋਰ ਕੀ ਹਾਲ ਨੇ
ਬਸ, ਵਧੀਆ-ਵਧੀਆ, ਤੁਸੀ ਦੱਸੋ
ਬਸ ਜੀ, ਵਧੀਆ, ਹੋਰ ਕੀ ਕਰ ਰੇ ਸੀ?
ਬਸ ਕੁਛ ਨੀ ਹੁਣ ਗਰਮਿਆਂ ਦੀਆ ਛੁੱਟੀਆਂ ਹੁਣ ਖਤਮ ਹੋਣ ਲਗੀ ਇਕ ਅੱਧਾ ਦਿਨ ਰਹਿ ਗਿਆ। ਤੇ ਟੂਰ ਲਾ ਕੇ ਆਏ ਆ ਤੁਹਾਨੂੰ ਪਤਾ ਬੱਚਿਆਂ ਦੀ ਛੁੱਟੀ ਹੈਗੀ ਤੇ ਟੂਰ ਲਾ ਕੇ ਆਣੇ ਓਏ ਹੋਏ
ਅੱਛਾ-ਅੱਛਾ,
ਅਸੀ ਗਏ ਪਹਾੜਾਂ ਵਿੱਚ ਜਿਹੜੀ ਭੀੜ ਲੱਗਦਾ ਇਨੀ ਪਾਪੂਲੇਸ਼ਨ ਹੈਗੀ ਏ।
ਹਾਂ,
ਜੀ ਹਾਂਜੀ-
ਮੈਂ ਤੇ ਹੁਣੇ ਬਾਜ਼ਾਰੋ ਦੀ ਆਈ ਸੀ ਇਨਾ ਪੋਲੂਸ਼ ਨੂੰ ਹੋਏ ਦਾ ਇਨਾ ਜ਼ਿਆਦਾ ਮੈਂ ਪਤਾ ਗਈ ਆਂਦੇ ਵਾਰੀ ਮਤਲਬ ਚਲੇ ਤੇ ਗਈ ਸੀ ਜਦੋ ਆ ਰਹੀ ਸੀ ਮੈਨੂੰ ਇਨਾ ਜ਼ਿਆਦਾ ਨੱਕ ਨੂੰ ਲੱਗਦਾ ਪਿਆ ਮੇਰਾ ਸਿਰ ਦਰਦ ਹੋਣ ਲੱਗ
ਹਾਏ ਮੈਂ ਅਸੀਂ ਘੁੰਮਣ ਗਿਆ ਨਾ ਉਥੇ ਨੋਆਈਸ ਪਲੂਸ਼ਨ ਇਨਾ ਹੈਗਾ ਜੇ ਬਕਾਰ ਪਹਾੜਾਂ ਵਿਚ ਗਏ ਆ। ਤੇ ਕਾਰਾਂ ਚ ਦੇਖੋ ਜਾਣਾ ਵੇ।
ਐਨਾ ਪਲਊਸਨ ਐਨਾ ਪਲਊਸਨ
ਅਰੇ ਬਹੁਤ ਜ਼ਿਆਦਾ ਹਾਂ, ਉਹੀ ਨਾ ਦੇਖਲੋ ਤੁਸੀਂ ਸਭ ਜਗ੍ਹਾ ਪੇੜ ਪੂੜ ਕੱ ਟੀ ਜਾਦੇ ਪਏ ਨੇ ਅਰੇ ਪਲੂਊਸ਼ਨ ਵੀ ਤੇ ਬੜਾ ਹੈਗਾ। ਇਨਾ ਫੈਕਟਰੀਜ ਵਿੱਚੋ ਇਨਾ ਧੂਆਂ ਨਿਕਲਦਾ ਪਿਆ ਚਿਮਨੀਆਂ ਅਲੱਗ ਹਾਂ ਇਨਾ ਪੋਲੂਸ਼ਨ ਹੋਇਆ ਦਾ ਬੰਦੇ ਨੂੰ ਪਤਾ ਮੈਂ ਤੇ ਸੜਕ ਤੇ ਨਿਕਲਦੀ ਆ ਮੇਰਾ ਤੇ ਸਿਰ ਦਰਦ ਹੋਣ ਲੱਗ ਜਾ
ਮੇਰਾ ਤੇ ਮੈਂ ਸਕੂਟੀ ਤੇ ਜਾਣੀ ਆ। ਹਾਏ ਹਾਏ, ਅੱਗੇ ਕੋਈ ਥਰੀ ਵ੍ਹੀਲਰ ਕੋਈ ਕਾਰ ਹੋਵੇ ਮੇਰਾ ਤੇ ਨੱਕ ਹੀ ਲੂਜ ਹੋ ਜਾਂਦਾ। ਹਲੇ ਮੈਂ ਸਿਰ ਮੂੰਹ ਬਣ ਕੇ ਜਾਂਦੀ ਆ।
ਅਰੇ ਪਤਾ ਤੁਹਾਨੂੰ ਇਹ ਤੇ ਬਹੁਤ ਬੇਕਾਰ ਚੀਜ਼ ਪੋਲੂਸ਼ਨ ਇਹਦੇ ਨਾਲ ਤੇ ਹੈਲਥ ਪ੍ਰੋਬਲਮ ਕਿੰਨੀ ਹੋ ਜਾਂਦੀ ਐ ਅਸਥਮਾ ਰ ਅਸਥਮਾ ਬਹੁਤ ਨੋਰਮਲ ਚੀਜ਼ ਅਸਥਮਾ ਤੇ ਐਵੇ ਹੀ ਹੋ ਜਾਂਦਾ ਪੋਲੂਸ਼ਨ ਦੇ ਨਾਲ ਕਿੰਨੀ ਐਲਰਜੀ ਹੋ ਜਾਦੀਆਂ
ਮੈਂ ਨਾ ਇਕ ਦਿਨ ਵਾਸਤੇ ਨਾ ਮੈਂ ਨਵਾ ਸੂਟ ਪਾ ਲਿਆ ਤੇ ਐ ਜਰਾ ਕੂ ਨਾ ਬਾਹਰ ਗਈਆਂ ਗਲੀ ਦੇ ਮੋੜ ਤਿਕਣ ਤੁਹਾਨੂੰ ਪਤਾ ਮੇਰੇ ਘਰ ਚ' ਬਾਹਰੀ ਦੁਕਾਨਾਂ ਹੈਗੀਆਂ ਨੇ ਤੇ ਮੈਂ ਅੱਧਾ ਘੰਟੇ ਚ ਮੈਂ ਆਣ ਜਾਣ ਕੀਤੀ ਤੇ ਮੈ ਨਾ ਆਕੇ ਮੈ ਕਿਹਾ ਚੱਲ ਨਾ ਗਰਮੀ ਹੈਗੀ। ਐ। ਤੇ ਕਾਰਾਂ ਕੂਰਾ ਐਨੀ ਪਸੀਨਾ ਆਂਦਾ ਤੁਹਾਨੂੰ ਪਤਾ ਹੀ ਹੈ। ਕਿਨੇ ਪੋਲਿਊਸ਼ਨ ਏ ਤੇ ਮੈਂ ਨਾ ਬਾਲਟੀ ਮੇਰਾ ਨਵਾਂ ਸੂਟ ਸੀ। ਮੈਂ ਬਾਲਟੀ ਚ ਉਹ ਕੀਤਾ ਐਵੇ ਡਰਦੀ ਜਿਵੇਂ ਪਤਾ ਨਹੀ ਮੈਂ ਸੂਟ ਪੰਜ ਛੇ ਵਾਰ ਪਾ ਲਿਆ। ਐਨੀ ਮਿੱਟੀ ਐਨੀ ਡੱਸਟ
ਅਰੇ ਡੱਸਟ ਤੇ ਪੁਛੋ ਹੀ ਨਾ ਤੁਸੀ ਅਗਰ ਮੈਂ ਘਰ ਵਿੱਚ ਇੱਕ ਦਿਨ ਚਾੜੂ ਸੋਚਾ ਕਿ ਚੱਲ ਅੱਜ ਇਹ ਵਾਲਾ ਕਮਰਾ ਸਾਫ਼ ਕਰ ਲਿਆ। ਦੂਜਾ ਨਹੀ ਕਰਦੀ ਉਹ ਧਰਮ ਈ ਨੀ ਹੈਗਾ।
ਮੈਂ ਤੇ ਆਪ ਇਕ ਦਿਨ ਡੱਸਟਿੰਗ ਨਾ ਕਰਵਾ ਤੇ ਮੈਂ ਇਕ ਦਿਨ ਮੇਰੀ ਕੰਮ ਵਾਲੀ ਕਹਿੰਦੀ ਮੈਂ ਡੱਸਟਿੰਗ ਨੀ ਕਰਨੀ ਨੀ ਮੈਂ ਕਿਹਾ ਚੱਲ ਮੈਂ ਕਰ ਲੈਂਦੀ ਹਾਏ ਜਿਹੜੀ ਮੈਂ ਮਿੱਟੀ ਮੈਂ ਕਿਆ ਬੰਦ ਕਾਰ ਵਿੱਚ ਐਨੀ ਮਿੱਟੀ
ਅਰੇ ਸਭ ਜਗਾ ਸਭ ਜਗਾ ਮਿੱਟੀ ਤੁਹਾਨੂੰ ਤਾ ਪਤਾ ਈ ਐ। ਮੇਰਾ ਘਰ ਤੇ ਸਾਰੀ ਤਰਫ਼ ਤੋਂ ਖੁੱਲਾ ਹੋਇਆ। ਉਹ ਮੇਰੇ ਘਰ ਚ ਤੇ ਇੰਨੀ ਮਿੱਟੀ ਮਿੱਟੀ ਆਂਦੀ ਏ, ਇੰਨੀ ਮਿੱਟੀ ਆਂਦੀ ਏ, ਹਲ਼ੇ ਮੈਂ ਪਤਾ ਆਪਣੇ ਕਮਰੇ ਦੇ ਰੋਸ਼ਨਦਾਨ ਵੀ ਬੰਦ ਕਰਾ ਤੇ, ਮੈਂ ਆਪਣੀ ਖਿੜਕੀਆਂ ਵੀ ਬੰਦ ਕਰਾਤੀਆਂ, ਇਹ ਚੱਕਰ ਚ ਕਿ ਚੱਲ ਮੈਨੂੰ, ਮੈਨੂੰ ਹੁਣ ਸੁੱਖ ਹੋਜੇਗਾ। ਪਰ ਹੈਈ ਨੀ ਮੇਰਾ ਸਾਰਾ ਸ਼ੈਲਫ ਭਰਿਆ ਰਹਿੰਦਾ ਬੁੱਕਸ ਵਾਲਾ ਔਰ ਪਤਾ ਤੁਸੀਂ ਮੰਨੋਗੇ ਜਿਹੜਾ ਬੈੱਡ ਦਾ ਢੋ ਹੁੰਦਾ ਨਾ ਮੇਰਾ ਸਾਰਾ ਉਹ ਮਿੱਟੀ ਨਾਲ ਭਰਿਆ ਰਹਿ
ਉਹੀ ਨਾ, ਬਲਕਿ ਨਾ ਅਸੀਂ ਘੁੰਮਣ ਗਏ ਆ ਨਾ, ਇੰਨਾ ਪੋਲਿਊਸ਼ਨ ਮੈਂ ਕਿਹਾ ਚਲ ਛੁੱਟੀਆਂ ਬੱਚਿਆਂ ਨੂੰ ਘੁੰਮਾ ਲਿਆਂਦੇ ਆ ਪਹਾੜਾਂ ਚ, ਪਹਾੜਾਂ ਚ ਘੁੰਮਣ ਕਿ ਜਾਣਾ ਅੱਧੇ ਪਹਾੜ ਕੱਟੇ ਦੇ ਨੇ, ਤੇ ਅੱਧੇ ਪੇੜ ਕੱਟੇ ਦੇ ਨੇ, ਰਾਹ ਬਣਾਏ ਦੇ ਨੇ ਪਲਊਸ਼ਨ ਆਪੇ ਈ ਹੋਣਾ।
ਓਹੀ ਨਾ ਓਹੀ ਨਾ। ਪੇੜ ਲਾਣਾ, ਪੇੜ ਲਾ ਤੇ ਰਹੇ ਨਹੀਂ ਏ ਕੱਟੀ ਜਾਂਦੇ
ਹਾਂਜੀ- ਹਾਂਜੀ, ਫੇਰ ਇਹਦੇ ਨਾਲ ਗਰਮੀ ਵੀ ਵੱਧਦੀ ਪਈ ਏ।
ਹੋਰ।
ਮੈਂ ਤੇ ਨਾ ਘਰ ਪੌਦੇ ਲਾਏ ਦੇ ਇਨੀ ਜ਼ਿਆਦਾ ਮਤਲਬ ਪੋਲਿਊਸ਼ਨ ਨ ਗਰਮੀ, ਮੇਰੇ ਤੇ ਪੌਦੇ ਸੜ ਗਏ ਨੇ।
ਹਾਂ। ਅਰੇ ਨਾ ਕੋਈ ਇਲੈਰਸਿਟੀ ਰਟੀ ਦੀ ਸੇਵ ਵਿੱਚ ਕਰਦੇ ਪਏ ਨੇ, ਨਾ ਕੋਈ ਪਾਣੀ ਬਚਾਂਦੇ ਪਏ ਨੇ ਬਸ ਖਰਾਬ ਹੀ ਕਰਨ ਤੇ ਤੁਲੇ ਹੋਏ ਨੇ।
ਪੇੜ ਤੇ ਐਵੇਂ ਕੱਟਦੇ ਪਏ ਨੇ, ਜਿਵੇਂ ਪਤਾ ਨੀ ਕੀ ਕੋਈ ਸੇਬ, ਕੇਲੇ ਕਟਦੇ ਪਏ ਹੋਣ।
ਹੂੰ, ਉਹੀ ਨਾ।
ਸਾਡੇ ਇੱਥੇ ਨ ਅਸੀਂ ਰਹਿੰਦੇ ਹਾਂ, ਸਾਨੂੰ ਪਤਾ ਖੁਲਾ ਮੈਦਾਨ ਏ ਤੇ ਪਲੋਟ ਹੀ ਪਲੋਟ ਨੇ, ਤੇ ਬੜੇ ਸੋਹਣੇ ਪੇੜ, ਠੰਡੀ ਹਵਾ ਵੀ ਆਂਉਦੀ ਸੀ। ਪਤਾ ਨੀ ਕਿਹੜਾ ਪਲੋਟ ਹੈਗਾ ਸੀ। ਔਰ ਪਤਾ ਨੀ ਕਿੰਨੇ ਗੰਜ ਚ ਪਲੋਟ ਸੀ, ਉਹਨੇ ਅੱਗ ਲ
ਹਾਂ।
ਹਾਏ! ਉਹ ਤੇ ਪੋਲਿਊਸ਼ਨ, ਧੂੰਆਂ
ਅਰੇ ਮੈਂ ਆਪ ਗਈ ਸੀ। ਹਾਂ, ਮੈਂ ਆਪ ਗਈ ਸੀ ਮੇਰੇ ਨਾਲ ਵੀ ਐਵੇਂ ਹੋਇਆ ਸੀ। ਸਾਰੇ ਰਾਹ ਚ ਮੈਂ ਕਹਿਨੀ ਹਾਂ ਜਿਹੜੇ ਫਰੂਟਸ ਵੀ ਲੱਗੇ ਹੁੰਦੇ ਨੇ ਨਾ, ਜਿਹੜੇ ਪੇੜਾਂ ਤੇ ਉਹ ਵੀ ਕੱਟੇ ਹੋਏ ਸੀ।
ਹਾਂਜੀ, -ਹਾਂਜੀ, ਉਹੀ ਨਾ।
ਸੀ। ਉਹ ਪੇੜ ਤੇ ਇੰਨੇ ਜ਼ਿਆਦਾ ਔਰ ਉਹ ਸਾਰੇ ਕੱਟੇ ਹੋਏ ਸੀ। ਤੇ ਬੜਾ ਦੁੱਖ ਲੱਗਿਆ। ਪਤਾ ਨੀ ਕਿਉਂ, ਪਤਾ ਨਹੀਂ ਕਿਉਂ ਕਰਦੇ ਨੇ ਐਵੇਂ?
ਔਹੀ।
ਇਹਨਾਂ ਨੂੰ ਸਮਝ ਹੀ ਨਹੀਂ ਆ ਰਹੀ, ਇਹਨਾਂ ਨੂੰ ਸਮਝ ਹੀ ਨਹੀਂ ਆ ਰਹੀ ਕਿ ਸਾਡੇ ਵਾਸਤੇ ਕਿੰਨਾ ਉਹ ਹੈ।
ਦੇਖੋ ਫੈਕਟਰੀਆਂ ਹਰ ਇੱਕ ਤੁਸੀ ਕਿਸੇ ਮੁਹੱਲੇ ਚ ਪਹਿਲੇ ਹੁੰਦੇ ਸੀ ਇੰਡਸਟਰੀ ਏਰੀ ਖੁੱਲੀ-ਖੁੱਲੀ ਜਗਾ ਤੇ ਹੁੰਦੇ ਸੀ। ਠੀਕ ਏ, ਹੁਣ ਤੁਸੀਂ ਕੋਈ ਵੀ ਨੋਰਮਲ ਸ਼ਹਿਰ ਚ ਵੜ ਜਾਓ, ਗਲੀ ਚ ਵੜ ਜਾਓ। ਘਰ ਇਚ ਉਹਨਾਂ ਨੇ ਫੈਕਟਰੀ ਬਣਾਈ।
ਅਰੇ ਸਭ ਨੇ, ਸਭ ਦੇ ਘਰ ਦੇ ਥੱਲੇ, ਅੱਜ-ਕੱਲ ਫੈਕਟਰੀਜ਼ ਹੈਗੀਆਂ।
ਹਾਂਜੀ, ਨਹੀਂ ਚਲੋ, ਪੈਸੇ ਹੈਗੇ ਕਾਰ ਦੇ ਥੱਲੇ ਫੈਕਟਰੀ ਉਹਨਾਂ ਨੇ ਕੀ ਕੀਤਾ ਦਾ ਏ, ਗਰਾਊਂਡ ਫਲੋਰ ਹੈਗਾ ਨਾ ਅੱਗੇ ਭੱਠੀ ਲਾਈ ਤੇ ਪਿੱਛੇ ਕਾਰ
ਅੱਛਾ। ਤੇ ਉਹ ਤੇ ਸਾਰਾ ਉਹਨਾਂ ਦੇ ਕਾਰ ਵੱਲ
ਹਾਂਜੀ ਵੇਖੋ, ਆਪ ਹੀ ਮਰਨ ਆਲੇ ਕੰਮ ਪੋਲਿਊ ਸ਼ਨ ਇਨਾ ਹੈਗਾ ਤੁਹਾਨੂੰ ਪਤਾ ਈ ਏ। ਕਿੰਨਾ ਪੋਲਊਸ਼ਨ ਕੀ ਸਾਬ
ਹਾਂ। ਅਰੇ, ਹਾਲ ਤੇ ਬੜਾ ਬੁਰਾ
ਵੇਖੋ ਇਨਾ ਪੋਲਿਊਸ਼ਨ ਏ, ਪਸ਼ੀ ਵੇਖਲੋ?
ਹੋਰ ਪਕਸ਼ੀ ਵੀ ਬਹੁਤ ਮਰਦੇ
ਦੇਖੋ, ਪਹਿਲੇ ਨਾ ਇਹਨਾ ਪੋਲਿਊਸ਼ਨ ਨਹੀਂ ਹੁੰਦਾ ਸੀ ਨਾ। ਲੋਕਾਂ ਦੇ ਖੁੱਲੇ ਘਰ ਹੁੰਦੇ ਸੀ। ਤੇ ਉਹਨਾਂ ਦੇ ਘਰ ਨਾ ਪਸ਼ੂ- ਪਕਸ਼ੀ ਸਾਰੇ ਆਉਂਦੇ ਸਨ। ਮੋਰ! ਪਹਿਲੇ ਮੋਰ ਕਿੰਨਾ ਬੋਲਦਾ ਸੀ। ਕਬੂਤਰ
ਹਮ! ਅਰੇ ਨਹੀਂ ਆਉਂਦੇ। ਅਰੇ ਅੱਜ ਅੱਜ ਕੱਲ੍ਹ ਪਕਸ਼ੀਆਂ ਨੂੰ ਵੀ ਬੜੀ ਅ ਸਮਝ ਹੋ ਗਈ ਹੈ। ਕਿੱਥੇ ਬਹਿਣਾ! ਕਿੱਥੇ ਨਹੀਂ ਬਹਿਣਾ। ਜਿੱਥੇ ਫੈਕਟਰੀਜ਼ ਹੁੰਦੀ ਹੈ। ਪਕਸ਼ੀ ਵੀ ਨੀ ਬੈਂਦੇ ਆਕੇ।
ਸ਼ਹਿਰ ਵਿਚ ਤੇ ਵੇਖ ਹੀ ਨਹੀਂ ਸਕਦੇ। ਕੋਈ ਚਿੜੀਆਂ, ਤੋਤਾ। ਕੁਛ ਹੋਵੇ। ਜੰਗਲ ਜੋਗੀ ਰਹਿ ਗਏ ਨੇ। ਪਹਿਲੇ ਤੇ ਲੋਕਾਂ ਦੇ ਘਰ ਹੀ ਜਾਂਦੇ ਸਨ।
ਤੁਸੀਂ ਮੰਨੋਗੇ। ਮੈਂ ਸ਼ਾਮ ਦੇ ਟਾਈਮ ਛੱਤ ਤੇ ਨਹੀਂ ਜਾ ਪਾਉਂਦੀ। ਸਾਡੇ ਨਾ ਤੁਹਾਨੂੰ ਤੇ ਪਤਾ ਹੀ ਹੈ। ਮੇਰਾ ਤੇ ਸਾਰਾ ਇੰਡਸਟਰੀਅਲ ਏਰੀਆ ਹੈਗਾ। ਇੱਥੇ ਤਾਂ ਸਾਰੀ ਫੈਕਟਰੀ ਫੈਕਟਰੀ ਹੈਗੀ ਹੈ। ਤੁਸੀਂ ਮੰਨੋਗੇ, ਇੰਨਾ ਕਾਲਾ ਧੂੰਆਂ ਨਿਕਲ ਕੇ ਆਉਂਦਾ ਹੈ ਸਭ ਜਗ੍ਹਾ ਤੋਂ। ਸਿੱਧਾ ਡਾਇਰੈਕਟ ਸਾਫ਼ ਪਤਾ ਲੱਗਦਾ ਧੂੰਆਆਂ ਅੰਦਰ ਜਾ ਰਿਹਾ। ਮੇਰੀ ਤੇ ਛਾਤੀ ਬਲੋਕ ਹੋ ਜਾਂਦੀ ਹੈ।
ਉਹ ਹੁਣ ਤੁਸੀਂ ਵੇਖਿਆ ਜੇ ਪੈਟਰੋਲ ਬਚਾਉਣ ਵਾਸਤੇ ਪਲਾਂਟ ਲਾਇਆ। ਕਹਿੰਦੇ ਤੁਸੀਂ ਇਹ ਪੋਲਯੂਸ਼ਨ ਦੇ ਵਿਚਾਰ ਹੈ। ਜਿਹੜੀ ਇਹ ਚੀਜ਼ ਇੱਕੋ ਪਤਾ ਨੀ ਕਿ ਮੈਂ ਨਾਮ ਭੁੱਲ ਗਈ ਆ। ਲਦਾ ਵੀ ਇਨਾ ਧੂੰਆਂ। ਸਾਡੀੇ ਗੌਰਮੈਂਟ ਵੀ ਨੀ ਵੇਖਦੀ ਪ ਨਾ। ਕੀ ਕਰਨਾ ਕੀ ਨਹੀਂ
ਹਾਂ ਉਹੀ ਨਾ ਬਸ ਸਰਕਾਰ ਨੂੰ ਨਾ ਐਕਸ਼ਨ ਲੈਣਾ ਚਾਹੀਦਾ। ਕਿ ਬਈ ਇੱਕ ਨੋਇਜ਼ ਪੋਲਿਊਸ਼ਨ ਦਾ ਵੀ ਕੁਛ ਕਰਨ ਤੇ ਪੋਲਿਊਸ਼ਨ ਦਾ ਵੀ ਕੁਛ ਕਰਨ।
ਤੁਸੀਂ ਮੰਨੋਗੇ ਇਹ ਸਾਡੇ ਵੱਡੇ ਵੱਡੇ ਜਿਹੜੇ ਨੈਸ਼ਨਲ ਜੰਗਲ ਲੈ ਗਏ ਨੇ ਹੁਣ ਉਹਨੂੰ ਕੱਟ ਕੱਟ ਕੇ ਹਾਈਵੇ ਬਣਦੇ ਪਏ ਨੇ।
ਹਾਂ ਜਿਹੜੇ ਬਜ਼ੁਰਗ ਹੁੰਦੇ ਨੇ ਦੱਸੋ ਚਲੋ ਸਾਨੂੰ ਤੇ ਅਲੱਗ ਗੱਲ ਹੋ ਗਈ ਹੈ। ਜਿਹੜੇ ਬਜ਼ੁਰਗ ਹੈਗੇ ਨੇ ਤੇ ਛੋਟੇ ਬੱਚੇ ਹੈਗੇ ਨੇ ਉਹਨਾਂ ਵਾਸਤੇ ਤੇ ਬਹੁਤ ਜ਼ਿਆਦਾ ਹਾਰਮਫੁਲ ਹੈਗੀਆਂ ਚੀਜ਼ਾਂ।
ਜ਼ਿਆਦਾ ਹਾਂ। ਤੁਸੀਂ ਵੇਖੋ ਅਸੀਂ ਪਹਿਲੇ ਛੋਟੇ ਹੁੰਦੇ ਸੀ ਨਾ ਅਸੀਂ ਬਾਹਰ ਖੇਡਦੇ ਸੀ। ਸਾਨੂੰ ਧੁੱਪ ਵੀ ਬਰਦਾਸ਼ ਸੀ। ਸਾਰਾ ਕੁਛ ਅੱਜ ਅੱਜ ਕੱਲ ਦੇ ਬੱਚੇ ਨੀ ਬਰਦਾਸ਼ਤ ਕਰਦੇ। ਧੂੰਆਂ, ਮਿੱਟੀ ਅੱਜ ਕੱਲ ਦੇ ਬੱਚੇ ਮਾੜ ਕੋ ਬਾਹਰ ਨਿਕਲਣ ਨਾ! ਅੰਦਰ ਆ ਜਾਂਦੇ ਨੇ। ਬਿਮਾਰ ਪੈ ਜਾਂਦੇ ਨੇ।
ਹਾਂ ਉਹੀ ਨਾ ਹਾਂ ਮੇਰੇ ਬੱਚੇ ਤੇ ਮੇਰੇ ਬੱਚੇ ਤੇ ਆਪ ਹੀ ਨੇ ਬਾਹਰ ਜਾਂਦੇ। ਕਹਿੰਦੇ ਨੇ ਕਿ ਨਹੀਂ ਬਹੁਤ ਮਿੱਟੀ ਹੈ। ਉਹਨਾਂ ਨੂੰ ਨਾ ਮਤਲਬ ਮੇਰੇ ਬੱਚੇ ਨਾ ਬਹੁਤ ਆਪਣਾ ਧਿਆਨ ਰੱਖਦੇ ਨੇ। ਆਪਣੇ ਆਪ ਹੀ। ਉਹਨਾਂ ਨੂੰ ਨਾ ਬਹੁਤ ਮਿੱਟੀ ਵੀ ਲੱਗ ਜਾਂਦੀ ਹੈ ਨਾ ਜਹੜਾ ਜੀ ਨਾਲ ਹੀ ਅੰਦਰ ਆ ਕੇ ਕੇ ਪੈਰ ਧੋਣ ਲੱਗ ਜਾਂਦੇ ਨੇ।
ਇਨਫੈਕਸ਼ਨ ਬੜਾ ਜਲਦੀ ਹੋਂਦਏ ਨੇ। ਪੋਲੂਸ਼ਨ ਇਨ੍ਹਾਂ ਹੈ। ਇੰਫੈਕਸ਼ਨ ਮੈਨੂੰ ਆਪ ਮੈਂ ਤੇ ਪਹਿਲੇ ਠੀਕ ਸੀ। ਹੁਣ ਤੇ ਮੈਂ ਵੀ ਆ ਨਾ ਸਕੂਟੀ ਤੇ ਜਾਵਾਂ ਥੋੜੇ ਜਹੇ ਮੇਰੇ ਤੇ ਗਲਾ ਬੰਦ ਕੰਨ ਪੇੜੇ ਹੁੰਦੇ ਨੇ। ਉਹ ਨਾ ਸੁੱਜ ਜਾਂਦੇ ਨੇ। ਉਹ ਡਸਟ ਨਾਲ ਹੁੰਦੇ ਨੇ। ਗੰਦਗੀ ਨਾਲ ਹੁੰਦੇ ਨੇ। ਮੈਂ ਤੇ ਉਹ ਜਾਂਦਾ। ਮੈਂ ਤੇ
ਹਾਂ ਮੈਂ ਵੀ ਦੁਪਹਿਰ ਦੇ ਟਾਈਮ ਤੇ ਮੂੰਹ ਸਿਰ ਸਾਰਾ ਲਪੇਟ ਕੇ ਜਾਂਦੀ ਹਾਂ। ਅੱਖਾਂ ਤੇ ਸਨਗਲਾਸਿਸ ਲਗਾ ਕੇ ਜਾਂਦੀ ਹ ਮੈਂ ਵੀ। ਐਵੇਂ ਤੇ ਨੀ ਬਾਹਰ ਨਿਕਲ ਨਿਕਲਣ ਦਾ ਕੋਈ। ਉਹ ਹੈਗਾ ਹੁਣ।
ਦਿਨ ਕਿਹਾ ਮੈਂ ਜਰਾ ਗਈ ਚੁੰਨੀ ਲਪੇਟ ਕੇ ਤੇ ਮੈਂ ਘਰ ਆਈ। ਮੈਂ ਕਿਹਾ ਚ ਮੈਂ ਮੂੰਹ ਧੋਵਾਂ ਪਸੀਨੋ ਪਸੀਨ ਹੋਈ ਦੀਆਂ ਹਾਏ ਮੂੰਹ ਜਿਹੜਾ ਮੈਂ ਫੇਸ ਵਾਸ਼ ਲਾਇਆ ਨਾ
ਹਾਂ, ਹਾਂ ਅਰੇ ਮਿੱਟੀ ਨਿਕਲਦੀ ਹੈ ਮੂੰਹ ਤੋਂ ਬਹੁਤ ਜ਼ਿਆਦਾ।
ਮੈਂ ਕਿਹਾ ਹੁਣ ਜ ਵੇਖਣ ਤੇ ਮੂੰਹ ਸਾਫ਼ ਸੁਥਰਾ ਤੇ ਜਦੋਂ ਮੈਂ ਉਸ ਆਪਾਂ ਨਾਲ ਓਦਾ ਮੂਹ ਕਾਲਾ ਯੂਨੀਫੋਮ ਸਾਰੀ ਕਾਲੀ ਮੈਂ ਕਿਹਾ ਪੋਲਊਸ਼ਨ ਦੇ ਕੀ ਹਾਲ ਨੇ ਪਾਣੀ ਗੰਦੇ
ਹੋਰ, ਹੋਰ ਸੁਣਾਓ ਚਲੋ।
ਬਸ ਵਧੀਆ ਹੁਣ ਘੁੰਮ ਕੇ ਆਏ ਆ ਤੇ ਵੇਖਿਆ ਪੋਲਿਊਸ਼ਨ ਵੇਖੇ ਨੇ ਜਾਮ ਲੱਗੇ ਪਏ ਨੇ ਪਹਾੜਾਂ ਉਹ ਧੂੰਆਂ ਐਨਾ ਪੋਲਿਊਸ਼ਨ ਇੱਕ ਪੋਪੂਲੇਸ਼ਨ ਇੱਕ ਪੋਲਊਸ਼ਨ
ਉਹੀ ਨਾ ਉਹੀ ਚਲੋ ਫਿਰ ਹਾਂ ਠੀਕ ਹੈ ਜੀ, ਸਤਿ ਸ੍ਰੀ ਅਕਾਲ।
ਸਤਿ ਸ਼੍ਰੀ ਅਕਾਲ।